ਨਈਂ।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
ਸਤਿ ਸ਼੍ਰੀ ਅਕਾਲ।
ਕਿਵੇਂ ਓ?
ਮੈਂ ਵਧੀਆ, ਤੁਸੀ ਦੱਸੋ?
ਕੀ ਕਰ ਰਹੇ ਸੀਗੇ?
ਖੇਡਦਾ ਸੀ।
ਕਿਹਦੇ ਨਿਆਣੇ ਨਾਲ?
ਜੀ ਸਾਡਾ ਈ, ਕਹਿ ਸਕਦੇ ਓ ਤੁਸੀਂ।
ਤੁਹਾਡਾ ਕਿਵੇਂ ਹੋਗਿਆ? ਤੁਸੀਂ ਤਾਂ ਵਿਆਹ ਏ ਨਹੀਂ ਹੋਏ।
ਨਹੀਂ-ਨਹੀਂ, ਵੀ ਫੇਰ ਵੀ ਦੇਖੋ ਜੀ। ਲੋਕਾਂ ਦੇ ਨਿਆਣੇ ਸਾਡੇ ਨਿਆਣੇ, ਨਿਆਣਾ ਤਾਂ ਨਿਆਣਾ ਈ ਹੁੰਦਾ ਹੇ ਨਾ ਜੀ।
ਹੁਣ ਅੱਛਾ, ਹੁਣ ਆਪ ਦਾ ਨਿਆਣਾ ਲੋਕਾਂ ਦਾ ਹੋ ਗਿਆ, ਠੀਕ ਹੈ, ਕੋਈ ਗੱਲ ਨੀ।
ਹੋਰ, ਹੋਰ ਦੱਸੋ ਜੀ?
ਨਾ, ਨਾ ਹੁਣ-ਹੁਣ, ਹੁਣ ਕਿਂਉ, ਹੁਣ ਕਿਉਂ ਕਾਟ ਤੀ ਗੱਲ
ਤੁਸੀਂ ਤਾਂ ਨ ਯਾਰ, ਗੁੱਸਾ ਹੀ ਬੜੀ ਛੇਤੀ ਹੋ ਜਾਂਦੇ ਹੋ।
ਗੁਸਾ ਕਾਦੇ ਲਈ ਹੋਨਾ?
ਹੋਰ ਦਸ। ਗੁੱਸ ਹੋਈ ਜਾਂਵੇ, ਤੁਸੀਂ ਦਸੋ, ਨਿਆਣੇ ਨਾਲ ਖੇਡਦੇ ਹ, ਅਸੀਂ ਵੀ ਵੀ ਗੁੱਸਾ ਲੇ। ਸਹੀ ਗੱਲ ਹੈ।
ਅੱਛਾ, ਅੱਛਾ, ਅੱਛਾ ਹੋਰ ਦੱਸੋ ਜੀ?
ਬਸ, ਵਧੀਆ ਜੀ, ਕਾਰੇ ਆ ਟਾਈਮ ਪਾਸ।
ਨੇਹਾ ਦਾ ਫੋਨ ਆ ਰਿਹਾ ਵੇ, ਹਾਂਜੀ।
ਕੀ ਕਾਰਣਾ ਹੋਰ, ਦੱਸੋ?
ਬਸ ਠੀਕ ਜੀ, ਸੋਚਦੀ ਤੁਹਾਨੂੰ ਘਰੇ ਬੁਲਾਲਾ
ਅਸੀਂ ਕੀ ਕਰਨਾ ਜੀ, ਘਰੇ ਆ ਕੇ
ਅੱਛਾ, ਹੋਰ ਦੱਸੋ, ਹੋਰ ਦੱਸੋ, ਕਿਵੇਂ ਦਾ ਮੌਸਮ ਹੋ ਰਿਹਾ?
ਜੀ, ਬਸ, ਹੋਰ ਤੁਸੀਂ ਵੀ ਮੰਦਿਰ ਚ ਜਾਂਦੇ ਹੋ, ਬਸ ਗੁਰਦੁਆਰੇ ਚ ਜਾਂਦੇ ਹੋ?
ਮੈਂ ਗੁਰਦੁਆਰੇ ਜਾਣੀ ਹੁੰਦੀ ਹਾਂ।
ਹਾਂਜੀ। ਤੁਸੀਂ ਕਿੱਥੇ ਜਾਂਦੇ ਹੋ, ਗੁਰਦੁਆਰੇ ਜਾਂ ਮੰਦਿਰ?
ਅਸੀਂ ਤਾਂ ਜਿੱਥੇ ਜੀਅ ਕਰਦਾ ਜੀ, ਉੱਥੇ ਹੀ ਤੁਰ ਜਾਂਦੇ ਹਾਂ।
ਅੱਛਾ-ਅੱਛਾ। ਅੱਛਾ-ਅੱਛਾ।
ਹਮ, ਮ ਗੁਰਦੁਆਰਾ ਵਿੱਚ ਹੁੰਦਾ ਜ ਥੱ ਟੇ ਲੈਂਦੇ ਆ।
ਹਾਂ।
ਸਮਦਿਰ ਆਉਂਦਰ ਮੰਦਿਰ।
ਵਧੀਆ ਗੱਲ ਆ, ਸਾਰੇ-ਸਾਰੇ ਰੱਬ ਇੱਕੋ ਜਿਹੀ ਨੇ। ਇੱਕ ਹੀ ਹੈ।
ਓਕੇ।
ਹਮ।
ਚਲੋ ਚੰਗਾ ਹੈ। ਜੀ ਪਾਰੀ ਕਰਦੇ। ਹਾਂ, ਹੋਰ ਦਸੋ।
ਤੁਸੀਂ ਕੁਛ ਕਲ ਕਹਿ ਰਹੇ ਸੀਗੇ ਮਹਾਭਾਰਤ ਵਤੇ।
ਮਾਂਭਾਰਤ ਦਾ ਟੋਪਿਕ ਤਾਂ ਹੋ ਗਿਆ ਸੀ ਬੰਦ, ਤੁਸੀਂ ਅੱਜ ਰਾਮਾਇਣ ਦਾ ਟੋਪਿਕ ਛੇਡ ਲਓ।
ਕੀ ਕਿਦਾ ਟੋਪਿਕ ਛੇੜਾ, ਕਿਦਾ ਟੋਪਿਕ ਛੇੜਾ।
ਰਮਾਇਣ ਦਾ ਛੇਡਲਓ ਰਮਾਇਣ ਕਿਉਂ, ਹੋਈ ਸੀ? ਕੀ ਗੱਲ ਹੋਈ ਸੀ ਰਮਾਇਣ ਚ।
ਰਾਮਾਇਣ ਤਾਂ ਮੈਨੂੰ ਪਤਾ ਹ।
ਹ, ਕੇਦੇ ਕਿਦੇ ਕਰੈਕਟਰ ਸੀ।
ਕਰੈਕਟਰਸ-ਕਰੈਕਟਰਸ-ਏਦਾਂ ਨਹੀਂ, ਮਤਲਬ ਉਹਵੇ ਬਤਾ ਮੈਨੂੰ।
ਕਿਹੜੇ-ਕਿਹੜੇ ਹੁੰਦੇ ਸੀ?
ਬੰਦੇ-ਬੰਦੇ ਦਾ ਨੀ ਮੈਨੂੰ ਪਤਾ, ਬੰਦੇ-ਬੰਦੇ ਕਿਹੜੇ ਸੀਗੇ ਬਸ ਇਹ ਪਤਾ ਕਿ ਵੀ ਅਹ, ਮੈਂ ਵੇਖੀ ਆ ਰਾਮਾਇਣ।
ਅੱਛਾ-ਅੱਛਾ।
ਹਮ-ਹਮ, ਹਮ।
ਓ ਕਹਿੰਦਾ ਦੱਸ ਦਿੰਦੇ ਆਾਂ ਜੀ ਤੁਹਾਨੂੰ, ਕੋਈ ਗੱਲ ਨੀ ਜੀ ਦੇਖੋ ਤੁਸੀਂ ਤੁਹਾਡਾ ਵੀ ਰਿਵਾਈਜ਼ ਹੋਜੂਗਾ।
ਹਾਂ, ਗੱਲ ਤਾਂ ਵਧੀਆ ਹ ਤੁਹਾਡੀ।
ਰਮਾਇਣ 'ਜ ਹੁੰਦੇ ਸੀ। ਦੇਖੋ ਦਸ਼ਰਥ ਜਿਹੜੇ ਸੀ ਉਹ ਸ਼੍ਰੀ ਰਾਮ ਜੀ ਦੇ ਫਾਦਰ ਹੁੰਦੇ ਸੀ, ਠੀਕ ਹੈ ਜੀ। ਹਾਂ, ਤੇ ਉਹਨਾਂ ਦੀ ਦੋ ਵਾਈਫ ਸੀ।
ਹਾਂ।
ਠੀਕ ਆ ਜੀ, ਇੱਕ ਤਾ ਜੇ ਰਾਮ ਚੰਦਰ ਜ ਹੈਈ ਸੀ।
ਹਮ।
ਜੇੜ੍ਹੇ ਲਕਸ਼ਮਣ ਸੀ ਜੀ।
ਅੱਛਾ।
ਜਿਹੜੇ ਲਕਸ਼ਮਣ ਸੀ ਜੀ, ਉਹ ਭਰਤ ਦੇ ਜਾਂ ਦ ਸਕੇ ਪਾਈ ਸੀ ਹੀ ਜੀ।
ਹਮ, ਹਮ, ਹਮ।
ਜਿਹੜਾ ਸ਼ਤਰੁਘਨ ਸੀ, ਉਹ ਜੀ ਖਿੱਚਿਆ ਸੀ। ਤੇ ਚਾਰ ਭਾਈ ਸੀ ਜੀ, ਚਾਰ। ਤੁਾਨੂੰ ਪਤਾ, ਤੁਹਾਨੂੰ ਪਤਾ ਇਹ ਸ਼੍ਰੀ ਰਾਮ ਚੰਦਰ ਨੂੰ ਜੀ ਵਨਵਾਸ, ਕਿੰਨੇ ਸਾਲ ਦਾ ਹੋਇਆ ਸੀ? ਕਿੰਨੇ ਸਾਲ ਦਾ?
ਕਿੰਨੇ ਸਾਲ ਦਾ ਹੋਇਆ ਸੀ?
ਚੌਦਾਂ ਸਾਲ ਦਾ ਹੋਇਆ ਸੀ।
ਚੋਦਾ ਸਾਲ ਦਾ ਹੋਇਆ ਸੀ, ਹਾਂਜੀ- ਹਾਂਜੀ।
ਤਾਂ ਦੇਖੋ ਜੀ, ਜਿਹੜੇ ਦੋਵੇਂ ਭਰਾ ਸੀ ਨਾ ਜਿਹੜਾ ਜਿਹਦੇ ਵਾਸਤੇ ਹੋਇਆ ਸੀ, ਉਹ ਭਰਤ ਸੀ, ਤੇ ਭਰਤ ਕ ਗੱਦੀ 'ਤੇ ਨ ਬੈਠਿਆ ਸੀ ਜੀ।
ਹ।
ਉਹਨੇ ਆਪਣੇ ਆਪ ਆਪਣੇ ਭਰਾ ਦਾ ਵੇਟ ਕੀਤੀ ਜੀ, ਰਾਮ ਚੰਦਰ ਜੀ ਦੀ।
ਹਾਂਜੀ, ਹਾਂਜੀ।
ਫਰ ਜਾ ਕੇ, ਹੁਣੂੰ ਲਾਏ ਗਿਆ ਤੇ ਰਾਮ ਚੰਦਰ ਜੀ ਗੱਦੀ ਤੇ ਬੈਠੇ ਸੀ। ਫੇਰ ਉਹਨਾਂ ਨੇ ਜੀ ਲੋਕਾਂ ਦੀ ਗੱਲਾਂ ਸੁਣ ਕੇ, ਉਹਨਾਂ ਨੇ ਸੀਤਾਮਈਆਂ ਨੂੰ ਜੀ ਜੰਗਲ 'ਚ ਭੇਜਤਾ ਸੀ। ਹ। ਤੇ ਮਾਤਾ ਉੱਥੇ ਆਪਣਾ, ਸਮਾਧੀ ਲੈ ਗਈ ਸੀ ਜੀ ਧਰਤੀ ਮਾਤਾੇ
ਅੱਛਾ। ਠੀਕ ਹੈ।
ਤੇ ਰਾਮ ਚੰਦਰ ਜੀ ਨੇ ਵੀ ਆਪਣਾ ਜਿ ਵੀ, ਸਰੀਰ ਤਿਆਗ ਕੀਤਾ ਸੀ ਜੀ ਨਦੀ ਤੇ।
ਹਮ, ਹਾਂਜੀ ਹਾਂਜੀ। ਤੇ, ਉਸ ਤੋਂ ਬਾਅਦ ਸ਼੍ਰੀ ਰਾਮ ਚੰਦਰ ਜੀ, ਨਹੀਂ ਸੀਤਾ ਮਈਆ ਕਿਤੇ ਵੀ
ਸੀਤਾ ਮਈਆਂ ਤੇ, ਧਰਤੀ 'ਚ ਸਮਾ ਗਈ ਸੀ ਜੀ।
ਹਮ, ਜਿਥੇ ਉਹ ਕੱਲ ਉਹ ਗਏ ਸੀਗੇ, ਦਸ਼ਰਥ ਨਹੀਂ ਜਿੱਥੇ ਉਹ ਗਏ ਸੀ, ਉਹ ਕੀ ਕਹਿੰਦੇ ਆ ਉਹਨੂੰ ਸਵਰਗ ਗਏ ਸੀ ਜਿਹੜੇ ਨਹੀਂ ਥਾਂ ਤਾਂ, ਇੱਕੋ ਹੀ ਹੋਣੀ।
ਨਾ ਜੀ ਨਾ ਥਾਂ ਇੱਕ ਤਾਂ ਜੀ ਉਹ ਆਇਆ ਹੁੰਦੇ ਅਸੀ ਜੀ।
ਅੱਛਾ। ਅੱਛਾ, ਅੱਛਾ।
ਜੀ।
ਫਿਰ ਠੀਕ ਆ।
ਜੀ।
ਮਤਲਬ ਦੋਨੋ ਅੱਡ, ਅੱਡ ਥਾਂ ਤੇ ਗਏ ਸੀਗੇ।
ਗੈਸ
ਚੀ ਵਧੀਆ ਗੱਲ ਏ।
ਤੁਹਾਨੂੰ ਖਾਟੋ ਛਾਮ ਦੇ ਬਾਰੇ ਪਤਾ ਨੀ। ਸੁਣਿਆ ਕਦੀ ਕੌਣ ਹੁੰਦੇ ਸੀ ਸੀ।
ਹਾਂਜੀ।
ਖਾਟੂ ਸ਼ਾਮ ਕੌਣ ਹੁੰਦੇ ਜੀ। ਕਿਉਂ ਫੇਮਸ ਕਿਉਂ ਫੇਮਸ ਹੈ ਜੀ।
ਮੈਂ ਸੁਣਿਆ ਮੈਂ ਭੁੱਲ ਗਈ ਉਹਨਾਂ ਦੀ।
ਇੱਕ ਫਰਵਰੀ ਦੇ ਨਾਲ ਦਾ ਹੁੰਦਾ ਸੀ ਜੀ ਮਹਾਭਾਰਤ ਚ ਠੀਕ ਹੈ ਜੀ ਤੇ ਉਹ ਇੰਨਾ ਸ਼ਕਤੀ ਸਾਲੀ ਚਾਲੀ ਸੀ ਜੇ ਉਹਨੂੰ ਵਰਦਾਨ ਸੀ। ਅ ਜਿਹੜੇ ਅਹ ਬੰਦੇ ਨਾਲ ਤੂੰ ਖੜਾ ਹੋਜੂਗਾ ਉਹ ਹਮੇਸ਼ਾ ਜਿੱਤੂਗਾ ਜੀ।
ਹੂ।
ਤੇ ਜਦੋਂ ਜਦੀ ਆਪਾਂ ਮਹਾਭਾਰਤ ਦਾ ਯੁੱਧ ਛੜਿਆ ਸੀ ਤੇ ਉਹਨੇ ਆਪਣੀ ਮਾਂ ਨੂੰ ਕਿਹਾ ਜੀ ਮੈਂ ਵੀ ਯੁੱਧ ਜਾਣਾ ਚਾਹੁੰਦਾ ਉ ਤੇ ਉਹ ਦੀ ਮਾਂ ਨੇ ਕਿਹਾ ਸੀ ਕਿ ਅ ਤੂੰ ਉਹਦੇ ਨਾਲ ਖੜਾ ਹੋਊਗਾ ਜਿਹੜਾ ਹਾਰੂਗਾ।
ਹੂ।
ਜਦੋਂ ਅਹ ਸ਼੍ਰੀ ਕ੍ਰਿਸ਼ਨ ਜੀ ਨੇ ਸੋਚਿਆ ਜੇ ਉਹ ਖਾਣ ਲੱਗੂਗਾ ਤੇ ਕੋਰਵ ਖਾਣ ਲੱਗੇ ਤੇ ਕੋਰਵ ਕੋਲੋ ਸਾਈਡ ਚੱਲ ਜੂਗਾ ਜੇ ਪਾਂਡਵ ਖਾਣ ਅੱਗੇ ਤਾਂ ਪਾਂਡੂ ਸਨ ਇਹਦੇ ਤਾਂ ਫਿਰ ਯੁੱਧ ਚੱਲਦਾ ਹੀ ਰਹਿਣਾ। ਕਦੇ ਖ਼ਤਮ ਹੀ ਨਹੀਂ ਹੋਣਾ, ਫਿਰ ਸ੍ਰੀ ਕ੍ਰਿਸ਼ਨ ਜੀ ਨੇ ਜੀ ਆਪਣਾ ਦਿਮਾਗ ਲਗਾਇਆ ਤੇ ਫਿਰ ਉਹਨੇ ਕਿਹਾ ਉਹਨੇ ਉਹ ਦਾ ਰਸਤਾ ਰੋਕਿਆ ਗਿਆ ਨਿਕਲਣ ਜਾਂਦਾ ਸੀ ਇਸ ਰਸਤਾ ਰੋਕ ਲਿਆ ਜੀ। ਸ਼੍ਰੀ ਕ੍ਰਿਸ਼ਨ ਜੀ ਨੇ
ਹਾ, ਹਾ, ਹਾ।
ਕਿਹਾ ਉਸਨੂੰ ਕਿ ਮੈਂ ਤੇਰੀ ਸ਼ਕਤੀ ਦਾ ਨਮੂਨਾ ਵੇਖਣਾ ਚੰਗਾ ਜੀ। ਫੇਰ ਉਹਨੇ ਕਿਹਾ ਦੱਸੋ ਜੀ ਕੀ ਕਰੀਏ ਜੀ ਇਹ ਰੁੱਖ ਹੈ ਨਾ
ਇੱਕ ਤੀਰ ਚ ਇਹਦੇ ਸਾਰੇ
ਫੇਰ ਕੀ ਕੀਤਾ ਸੀ ਵੀ ਜਿਹੜੇ ਰੁੱਖ ਦੇ ਸਾਰੇ ਪੱਤੇ ਸੀ ਨਾ ਉਹਨੇ ਇੱਕ ਤੀਰ ਚ ਸਾਰੇ ਕੇ ਸਾਰੇ ਛੇਦ ਕਰਦੀ ਹੈ ਸੀ ਇੱਕ ਤੀਰ ਸ਼੍ਰੀ ਕ੍ਰਿਸ਼ਨ ਜੀ ਦੇ ਪੈਰਾ ਥਲੇ ਘੁੰਮਣ ਲੱਗ ਗਿਆ ਜੀ ਤੇ ਹਾਂਜੀ ਤੇ ਉਹਨੇ ਕਿਹਾ ਕਿ ਬਾਬਾ ਜੀ ਆਪਣਾ ਪੈਰ ਚੁੱਕ ਲਓ ਨਹੀਂ ਤੁਹਾਡਾ ਪੈਰ ਛੇਦ ਕਰਕੇ ਲੈਜੂਗਾ ਤੁਹਾਡੇ ਪੈਰ ਥਲੇ ਪੱਤਾ ਹੈ ਜੀ ਇੱਕ ਰੁੱਖ ਦਾ।
ਹੂ, ਹੂ, ਹੂ, ਹੂ।
ਹਾਂਜੀ ਹਾਂਜੀ। ਫੇਰ ਓਨਾ ਹਾਂਜੀ, ਫ਼ੇਰ ਓਨੇ ਅਪਣੇ ਦਰਸ਼ਨ ਦੇ ਸ਼ਿਕਿਸ਼ਨ ਜੀ ਨੇ ਫੇਰ ਓਨਾਂ ਕੇਆ ਜੀ ਦੱਸੋ ਕੀ ਕਰਨਾ? ਫੇਰ ਕੈਂਦਾ ਕੈਰਾ ਜੀ ਇੱਕ ਕੰਮ ਕਰ। ਯੁੱਧ ਵੇਖ ਲਈਏ ਪਰ ਦੂਰੋਂ ਵੇਖੀਂ ਦੂਰੋਂ।
ਅੱਛਾ।
ਹਾਂਜੀ। ਫੇਰ ਓਨਾਂ ਨੇ ਜੀ ਕੀ ਕੀਤਾ ਜੇੜਾ ਜੇਓ ਬਰਬਰੀਕ ਸੀ।
ਹੂੰ। ਹੂੰ।
ਓਨਾਂ ਨੇ ਓਨੂੰ ਉਸ ਸਮੇ ਵਰਦਾਨ ਦੀਆ ਜੀ ਕੇਂਦੇ ਤੁਸੀ ਜੇੜਾ ਸਰ ਐਨਾ ਸਰ ਓ ਸਰ ਅਪ ਅਪਣੇ ਚੱਕ ਜੋ ਸ਼੍ਰੀ ਕ੍ਰਿਸ਼ਨ ਜੀ ਦਾ ਚੱਕਰ ਹੁੰਦਾ ਸੀ। ਓਦੇ ਨਾਲ ਓਦਾ ਸਰ ਸਰ ਕੱਟ ਦਿੱਤਾ ਸੀ। ਹਾਂਜੀ। ਤੇ ਫੇਰ ਓ ਸਰ ਕੱਟ ਕੇ ਦੋਨੋ ਵਰਦਾਨ ਦਿੱਤਾ ਜੀ ਤੁਸੀ ਪਾੜੀ ਤੇ ਜਾਂ ਉ ਤੇ ਓ ਸਰ ਜੇੜਾ ਐ ਨਾ ਜੀ ਜੇੜਾ ਮਹਾਭਾਰਤ ਦਾ ਯੁੱਧ ਖਤਮ ਹੋਏਆ ਸੀ ਤਾਂਓ ਨਦੀ ਨਾਲ ਰਾਜਸਥਾਨ ਚ ਤੁਰ ਗਆ ਸੀ। ਰਾਜਸਥਾਨ ਚ ਜੇੜੇ ਜਿੱਥੇ ਓ ਪਾਈ ਸੀ ਖਾਟੂ ਸ਼ਾਮ ਐ ਜੇੜਾ ਨਾ, ਓਥੇ ਜੀ ਓਦਾ ਘਰ ਮਿਲਿਆ ਸੀ ਤੇ ਮੰਦਰ ਬਣ ਗਆ। ਕੈਂਦੇ ਐ ਨਾ ਜੀ ਓਦਾ ਨਾਮ ਪੜੇਆ ਜੀ ਸ਼ਾਮ।
ਹੂੰ ਹੂੰ।
ਹਾਰੇ ਦਾ ਸਹਾਰਾ ਬਾਬਾ ਸ਼ਾਮ ਹਮਾਰਾ। ਓਥੋਂ ਜਿ ਆ ਕਾਣੀ ਚੱਲੀ ਗੀ।
ਅੱਛਾ ਅੱਛਾ।
ਹੂੰ।
ਏ ਠੀਕ ਐ।
ਜੀ ਹੋਰ ਦੱਸੋ? ਆਣੀ ਤਾਂ ਸਾਡਾ
ਠੀਕ ਐ। ਖਾਣਾ ਖਾ ਲੇਆ ਤੁਸੀ? ਹੂਂ।
ਆਂ ਖਾਂਦਾ ਨੀ ਜੀ। ਤੇ ਸਾਡਾ ਤੇ ਮੁੰਡਾ ਨੀ ਜੀ ਟਿਕਦਾ ਓਤਾਂ
ਮੁੰਡੇ ਨੂੰ ਸਾਂਭੋ। ਮੁੰਡਾ ਕੀ ਕੈਂਦਾ? ਖੇਡਨ ਦੋ ਓਨੂੰ। ਕੀ ਕਰਦਾ ਪੇਆ ਓਹ?
ਜੁੱਤੇੇ ਚਕ ਚਕ ਕੇ ਜਾ ਰੇਆ ਜੀ।
ਕੋਈ ਗੱਲ ਨੀ। ਬੱਚੇ ਤਾਂ ਏਦਾਂ ਹੀ ਹੁੰਦੇ ਐ।
ਹੰ, ਠੀਕ ਆ ਚਲੋ। ਚੰਗਾ ਜੀ ਫੇਰ ਹੈਂ।
ਠੀਕ ਐ ਜੀ। ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ।